ਹੈਲੋ।
ਹਾਂਜੀ ਸਾਸਰੀ ਕਾਲ ਜੀ।
ਸਾਸਰੀ ਕਾਲ ਜੀ ਹੋਰ ਸੁਣਾਓ ਠੀਕ-ਠਾਕ।
ਜੀ-ਜੀ ਸਭ ਵਧੀਆ, ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਵਧੀਆ ਜੀ, ਹੋਰ ਤੁਸੀਂ ਸੁਣਾਓ ਉੱਧਰ ਸਭ ਠੀਕ ਨੇ?
ਹਾਂਜੀ ਜੀ, ਸਭ ਵਧੀਆ।
ਚਲੋ, ਵਧੀਆ ਹੋਣਾ ਚਾਹੀਦਾ। ਬਸ, ਮੈਂ ਵੀ ਇਏਧਰ ਬੱਚਿਆਂ ਦੀ ਹੁਣੇ ਦਵਾਈ ਲੈ ਕੇ ਆਈ ਸੀਗੀ ਡਾਕਟਰ ਕੋਲੋਂ।
ਅੱਛਾ।
ਹਾਂ, ਉਹ ਨਾ ਮੌਸਮ ਬਦਲ ਰਿਹਾ ਨਾ ਤੁਹਾਨੂੰ ਪਤਾ ਕਦੀ ਗਰਮੀ ਹੋ ਜਾਂਦੀ ਹੈ ਕਦੀ ਬਰਸਾਤ ਆ ਜਾਂਦੀਏ। ਉਹ ਬੱਚਿਆਂ ਨੂੰ ਬਸ ਇਨਫੈਕਸ਼ਨ ਜਾ ਹੋ ਗਿਆ। ਦੋਨਾਂ ਨੂੰ ਖਾਂਸੀ ਜ਼ੁਕਾਮ ਲੱਗਿਆ ਹੋਇਆ। ਫੇਰ ਮੈਂ ਦੋਨੋ ਬੱਚਿਆਂ ਦੀ ਹੁਣੇ ਦਵਾਈ ਲੈ ਕੇ ਆਈਆ।
ਕੱਲ ਤਾਂ ਇਹੀਓ ਮੌਸਮ ਦੇਖੋ ਕਦੀ ਬਾਰਿਸ਼ ਆ ਰਹੀ ਹੈ ਤੇ ਕਦੇ ਧੁੱਪ ਕਿੰਨੀ ਤੇਜ਼ ਨਿਕਲਦੀ ਏ। ਜਿਵੇਂ ਕੱਲ ਬਾਰਿਸ਼ ਦੇਖੋ ਕਿੰਨੀ ਤੇਜ਼ ਆਈ ਸੀ।
ਹਾਂ।
ਤੇ ਕੱਲ ਸਾਰਾ ਦਿਨ ਬਾਰਿਸ਼ ਚੱਲਦੀ ਰਹੀ ਹੈ ਤੇ ਅੱਜ- ਦੇਖ ਸਕਦੇ ਹੋ ਕਿੰਨੀ ਤੇਜ਼ ਧੁੱਪ ਆਈ ਸੀਗੀ।
ਹਾਂ ਉਹੀ ਤੇ ਗੱਲ ਹੈ ਨਾ ਬਸ, ਇਹੀ ਮੌਸਮ ਬਦਲਦਾ- ਤੇ ਬੱਚੇ ਸਾਡੇ ਬਿਮਾਰ ਹੋ ਜਾਂਦੇ ਨੇ ਬਸ ਫੇਰ ਡਾਕਟਰਾਂ ਕੋਲ ਜਾਓ। ਮੈਂ ਡਾਕਟਰ ਕੋਲ ਗਈ ਉੱਥੇ ਐੰਨੀ ਭੀੜ ਲੱਗੀ ਹੋਈ ਐਨੀ- ਭੀੜ ਤੇ ਡਾਕਟਰ ਵੀ ਕਹਿੰਦਾ ਪਿਆ ਸੀ ਬਈਆ ਮੌਸਮ ਬਦਲਦਾ ਪਿਆ ਨਾ ਤੇ ਵਾਇਰਲ ਹੋ ਜਾਂਦਾ ਬੱਚਿਆਂ ਨੂੰ, ਤੇ ਬਸ ਇਸ ਕਰਕੇ ਸਾ ਹਾਂ।
ਇਸੀ ਚੱਕਰ ਵਿੱਚ ਮੇਰੀ ਵੀ ਥੋੜ੍ਹੀ ਤਬੀਅਤ ਖ਼ਰਾਬ ਲੱਗ ਰਹੀ ਸੀ।
ਹਾਂ, ਤੁਸੀਂ ਵੀ ਦਵਾਈ ਲੈ ਆਇਓ ਫੇਰ?
ਹਾਂ, ਦਵਾਈ-ਦਵੂਈ ਲਿੱਤੀ ਹੁਣ ਥੋੜੇ ਠੀਕ ਆ।
ਚਲੋ, ਠੀਕ ਹੋਣਾ ਚਾਹੀਦਾ। ਫ਼ਰਕ ਪੈ ਜੇਨਾ ਦਵਾਈ ਨਾਲ ਤਾਂ ਵੀ ਬੰਦਾ ਕਹਿੰਦਾ ਚਲੋ ਆਰਾਮ ਆ ਗਿਆ। ਕਈ ਵਾਰ ਤੇ ਏਡੇ -ਏਡੇ ਦਿਨ ਦਵਾਈ ਲੈ ਕੇ ਫ਼ਰਕ ਨਹੀਂ ਪੈਂਦਾ।
ਸਹੀ ਗੱਲ ਏ ਸਾਰਾ-ਸਾਰਾ ਸਰੀਰ ਦਰਦ ਕਰਦਾ। ਸਿਰ, ਪੈਰ ਮਤਲਬ ਬੈਡ ਤੋਂ ਉੱਠਿਆ ਨੀ ਜਾਂਦਾ। ਇੰਨਾ ਸਰੀਰ ਦਰਦ ਕਰਦਾ।
ਹਾਂ, ਬਸ ਉਹੀਓ ਬੱਚੇ ਵੀ ਮੇਰੇ ਹੁਣ ਨਾ ਖੇਲਦੇ ਨੀ ਪਏ ਸੀ। ਦੋਨੋ ਨਾ ਐਵੇਂ ਸੁਸਤ-ਸੁਸਤ ਜੇ ਲੱਗਦੇ ਪਏ ਸੀ, ਔਰ ਐਵੇਂ ਹੀ ਲੇਟੇ ਹੋਏ ਸੀ। ਮੈਂ ਕਿਹਾ ਪੜ੍ਹ ਲੋ, ਕਹਿੰਦੇ ਨਹੀਂ- ਮਨ ਹੈਗਾ ਪੜ੍ਹਨ ਤੇ, ਤੇ ਜੇ ਮੈਂ ਕਿਹਾ ਖੇਲ ਲੋ ਕਹਿੰਦੇ ਨਹੀਂ ਖੇਲਣ ਤੇ ਵੀ ਮਨ ਨੀ ਹੈਗਾ। ਨਾ ਬੱਚਿਆਂ ਨੇ ਕੋਈ ਰੋਟੀ ਪਾਣੀ ਖਾਧੀ। ਬਸ ਇੱਕ-ਇੱਕ ਗਰਾਈ ਖਾਧੀ ਦੋਨਾਂ ਨੇ ਕਹਿਦੇ ਨਾ ਮਨ ਨੀ ਕਰ ਰਿਹਾ ਦਿਲ ਜਾ ਕੱਚਾ ਹੋ ਰਿਹਾ। ਬਸ, ਉਹ ਫਿਰ ਬੁਖਾਰ ਦੇਹੀ ਲੱਛਣ ਲੱਗਦੇ ਪਏ ਮੈਨੂੰ ਤੇ ਪਹਿਲੇ ਤੁਹਾਨੂੰ ਪਤਾ ਖਾਂਸੀ ਜ਼ੁਕਾਮ ਤੋਂ ਸ਼ੁਰੂਆਤ ਹੁੰਦੀਏ। ਤੇ ਫੇਰ ਬੁਖਾਰ ਚੜ੍ਹ ਜਾਂਦਾ।
ਹਾਂਜੀ ਸਹੀ ਗੱਲ ਏ। ਅੱਜ ਕੱਲ ਤਾਂ ਮੌਸਮ ਇੋਝ ਹੈਗਾ ਰੋਟੀ ਦਾ ਖਾਣ ਤੇ ਦਿਲ ਹੀ ਨੀ ਕਰਦਾ। ਤਬੀਅਤ ਖ਼ਰਾਬ ਵਿੱਚ ਤੁਸੀਂ ਦੇਖ ਸਕਦੇ ਹੋ ਬੁਖਾਰ ਵਿੱਚ ਤਾਂ ਰੋਟੀ ਅੰਦਰ ਲੱਗਦੀ ਨੀ। ਤੇ ਉਹੀ ਹਾਂ ਸਹੀ ਗੱਲ ਏ। ਅੱਜ ਕੱਲ ਤੇ ਵੈਦਰ ਇੰਨਾ ਖ਼ਰਾਬ ਹੋਇਆ ਦਾ ਹੈ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਰਿਸ਼ ਜੀਨੀ ਤੇਜ਼ ਆਉਂਦੀ ਹੈ। ਫਾਰਮਰਾਂ ਨੂੰ ਕਿੰਨਾ ਨੁਕਸਾਨ ਹੈਗਾ ਹੈ। ਪਿਛਲੇ ਸਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਰਾ ਪੰਜਾਬ ਡੁੱਬ ਗਿਆ ਸੀ ਤੇ ਮਤਲਬ ਕਿੰਨੇ ਸੈਲੀਬ੍ਰਿਟੀਆਂ ਨੇ ਹੈਲਪ ਕੀਤੀ ਸੀ ਉਹਨਾਂ ਦੀ।
ਹਾਂ ਬਲਕਿ ਸਹੀ ਗੱਲ ਏ। ਬੜਾ ਔਖ ਥੋੜਾ ਥੋੜ੍ਹਾ ਉਠਾਇਆ ਜਿਹੜੇ ਬੀਚਾਰੇ
ਹਾਂਜੀ।
ਇਹ ਪੰਜਾਬ ਬਸ ਤੇ ਬੜੀ ਬਾਤ। ਭਾਰੀ ਮੁਸੀਬ ਤਬਤ ਆ ਗ। ਗਿਸ ਸੇ ਗਿਸ।
ਸਚ ਇਹਨਾ ਬਾ ਨਾ ਆਵਾਜ਼ ਥੋੜ੍ਹੀ ਜਿਹੀ ਘੱਟ ਰਹੀ ਹੈ ਵਿੱਚ।
ਸਾਲ ਇਸ ਸਾਲ ਦੇਖੋ ਹੁਣ ਕਿ ਇੰਗਲੈਂਡ। ਹਾਂ ਤੁਹਾਡੀ, ਤੁਸੀਂ ਦੇਖਿਆ ਕੱਲ੍ਹ ਦੀ ਨਿਊਜ਼ ਵਿੱਚ ਆ ਰਿਹਾ ਸੀ। ਵੈਸ਼ਨੋ ਦਰਬਾਰ ਲੈਂਡਸਲਾਈਡ ਹੋਇਆ ਪੈਂਤੀ ਚਾਲੀ ਬੰਦੇ ਫੇਰ ਉਹਦੇ ਦੱਬ ਕੇ। ਬੇਚਾਰੇ ਘਾਇਲ ਹੋ ਗਏ ਨੇ ਕੁੱਛ ਮਰ ਗਏ ਨੇ।
ਸਹੀ ਗੱਲ ਦੇਖੋ ਜੀ ਇਸ ਮੌਸਮ ਇਸ ਤਾਂ ਪਹਾੜੀ ਇਲਾਕੇ ਜਾਣਾ ਨੀ ਚਾਹੀਦਾ ਕਿਉਂਕਿ ਬਰਸਾਤ। ਬਰਸਾਤਾਂ ਜ਼ਿਆਦਾ ਆ ਰਹੀਆ।
ਤੇ ਜਿੰਨਾਂ ਕਰਕੇ ਲੈਂਡਸਲਾਈਡ। ਤਾਂ ਹੋਏਗੀ ਹੋਏਗੀ ਲੋਕੀ ਜਿਵੇਂ ਕਸੋਲ ਚਲੇ ਜਾਂਦੇ ਨੇ ਜਾਂ ਫਿਰ। ਜਿਵੇਂ ਅਮਰਨਾਥ ਦੀ ਮਤਲਬ ਕਿ ਯਾਤਰਾ ਸ਼ੁਰੂ ਸ਼ੁਰੂ ਹੋਈ ਦੀ ਉੱਧਰ ਵੀ ਮਤਲਬ ਕਿੰਨੀ ਮਤਲਬ। ਮਤਲਬ ਰਿਸਕ ਤਾਂ ਦੇਖੋ ਪਹਾੜੀ ਇਲਾਕੇ 'ਚ ਕਿੰਨਾ ਮਤਲਬ ਇਸ ਮੌਸਮ ਵਿੱਚ ਪਹਾੜੀ ਇਲਾਕੇ ਕਿੰਨਾ ਹੀ ਰਿਸਕ ਹੈਗਾ।
ਉਹੀ ਤੇ ਪਰ ਲੋਕ ਮੰਨਦੇ ਨੀ ਨਾ ਫਿਰ ਲੋਕੀ ਕਹਿੰਦੇ ਨੇ ਸਾਡੀ ਆਣੀ ਹੈ ਤੇ। ਜਿੱਥੇ ਵੀ ਆ ਜਾਏਗੀ, ਬਸ ਐਹ ਲੋਕ ਸੋਚ ਕੇ ਧਾਰਮਿਕ ਜਗਾਵਾਂ ਤੇ ਚਲੇ ਜਾਂਦੇ ਨੇ। ਪਰ ਐਹ ਨਹੀਂ ਪਤਾ ਹਰ ਜਗ੍ਹਾ ਬੜਾ ਰਸ਼ ਜੇ ਧਾਰਮਿਕ ਜਗ੍ਹਾਵਾਂ ਦੇਖ ਲਓ। ਵੈਸੇ ਘੁੰਮਣ ਵਾਲੀ ਪਹਾੜੀ ਇਲਾਕ। ਕੇ ਦੇਖ ਲਓ ਜਿੱਥੇ ਬਰਫ਼ਾਂ ਪੈਂਦੀਆਂ ਇਹ ਸ਼ਿਮਲਾ ਮਨਾਲੀ ਵਗੈਰਾ। ਕਸ਼ਮੀਰ ਗੁਲਮਾਰਗ ਦੇਖਲੋ ਹਰ ਜਗ੍ਹਾ ਭਰਿਆ ਪਿਆ ਹੈਗਾ ਜੇ।
ਸਹੀ ਗੱਲ ਹੈ ਕਿਉਂਕਿ ਐਹ ਮੌਸਮ ਇਹੋ ਜਿਹਾ ਲੋਕਾਂ ਨੂੰ ਘੁੰਮਣ ਦਾ ਮਨ ਕਰਦਾ ਪਰ ਲੋਕੀ। ਰਿਸਕ ਲੈ ਕੇ ਚਲੇ ਜਾਂਦੇ ਨੇ ਫਿਰ। ਜਦੋਂ ਉੱਠ ਪੁਠਾ ਸੀਦਾ ਕੁੱਛ ਹੋ ਜਾਂਦਾ ਹੈ। ਹਾਂ ਸਹੀ ਗੱਲ ਏ
ਕੁਛ ਉੱਚੀ ਨੀਵੀ ਹੋ ਜਾਂਦੀ ਫੇਰ ਉਹਨਾਂ ਦੀ ਫੈਮਿਲੀ ਵੀ ਪਛਤਾਉਦੀ ਏ। ਆਪ ਵੀ ਪਛਤਾਉਂਦੇ ਨੇ ਪਤਾ ਨੀ ਪਛਤਾਣ ਜੋਗੇ ਬ ਬਚਦੇ ਵੀ ਨੇ ਅੱਧੇ ਬੰਦੇ ਕਿ ਨਹੀਂ ਬਚਦੇ।
ਉਹੀਓ ਤਾਂ ਰਿਸਕ ਤਾਂ ਲੈਣਾ ਹੀ ਨੀ ਚਾਹੀਦਾ ਤੁਸੀਂ ਫਿਰ ਕਦੀ ਚਲੇ ਜਾਓ। ਘੁੰਮਣ ਵਾਸਤੇ ਦੇਖੋ ਸਾਰੀ ਜ਼ਿੰਦਗੀ ਪਈ ਏ।
ਬਿਲਕੁਲ ਦੇਖੋ ਚਾਰ ਸੀਜਨ ਹੁੰਦੇ ਪੂਰੇ ਸਾਡੇ ਪੂਰੇ ਸਾਲ ਹੀ ਚਾਰ ਸੀਜਨ ਹੁੰਦੇ ਨੇ। ਤਾਡੇ ਸਾਹਮਣੇ ਪਹਿਲੇ। ਗਰਮੀਆਂ ਆਉਂਦੀਆਂ ਨੇ ਫਿਰ ਹਮ ਉਸ ਤੋਂ ਬਾਅਦ ਹੁਣ। ਪਹਿਲੇ ਗਰਮੀਆਂ ਫਿਰ ਬਾਰਿਸ਼ਾਂ ਫਿਰ ਸਰਦੀਆਂ ਫੇਰ ਪੱਤਝੜ ਦਾ ਠੰਡਾ ਮਿੱਠਾ। ਮਿੱਠਾ ਜਿਹਾ ਮੌਸਮ ਆਏਗਾ। ਚਾਰ ਪੂਰੇ ਸੀਜ਼ਨ ਆਂਦੇ ਨੇ।
ਸਹੀ ਗੱਲ ਹੈ ਘੁੰਮਣ ਵਾਸਤੇ ਤਾਂ ਦੇਖੋ ਸੀਜਨ ਪਤਝੜ ਦਾ ਹੀ ਵਧੀਆ ਰਹਿੰਦਾ ਏ। ਕਿਉਂਕਿ ਦੇਖੋ ਨਾ ਜ਼ਿਆਦਾ ਠੰਡ ਹੁੰਦੀ ਨਾ ਗਰਮੀ ਬਸ ਉਦੋਂ। ਥੋੜੀ ਬਹੁਤੀ ਬਰਫ਼ ਵੀ ਪਈ ਹੁੰਦੀ ਹੈ ਉਦੋਂ ਲੈਂਡਸਲਾਈਡ ਵੀ ਨੀ ਹੁੰਦੀ ਦੇਖੋ ਦੇਖੋ, ਬਾਰਿਸ਼ ਵੀ ਉਸ ਟੈਮ ਘੱਟ ਆ ਰਹੀ ਹੁੰਦੀ ਹੈ।
ਆਂਦੀਆਂ।
ਹਾਂ ਹਵਾਵਾਂ ਇੰਨੀ ਵਧੀਆ ਚੱਲਦੀ ਏ, ਉਦੋਂ ਜਾ ਕੇ ਫਾਇਦਾ ਹੈਗਾ ਦੇਖੋ ਅਗਰ। ਤੁਸੀ ਹੁਣ ਜਾਓਗੇ? ਹੁਣ ਤਾਂ ਦੇਖੋ ਜੀ। ਲੋਕੀ ਜਿਵੇਂ, ਤੁਸੀਂ ਸਹੀ ਕਹਿ ਰਹੇ ਸੀ, ਕਿ ਬਈ। ਲਿਖੀ ਹੋਏਗੀ ਆ ਜੇਗੀ ਲੋਕੀ ਐ ਸੋਚਦੇ ਰਹਿੰਦੇ ਨੇ।
ਉਈ 'ਤੇ ਐ ਸੋਚ ਕੇ, ਸਾਰਾ ਸ਼ਹਿਰ ਬਾਰ ਘੁੰਮਣ ਨਿਕਲ ਜਾਂਦੈ। ਆਪਣੇ ਪਰਿਵਾਰ ਦੀ ਚਿੰਤਾ ਈ ਨੀ ਕਰਦੇ ਕਿ ਪਿੱਛੋਂ ਸਾਡਾ ਪਰਿਵਾਰ ਕੀ ਕਰੇਗਾ ਸਾਡਾ। ਲੋਕਾਂ ਨੂੰ ਕੀ ਏ ਘੁੰਮਣ ਦੀ ਹੈਗੀ ਏ ਬਸ ਜੀ ਘੁੰਮ ਆਈਏ, ਫੋਟੋਆਂ ਖਿੱ ਚ ਆਈਏ 'ਤੇ ਆਪਣਾ ਸੋਸ਼ਲ ਮੀਡੀਆ 'ਤੇ ਪਾ ਦੇਈਏ।
ਹਾਂ ਬਸ ਏਈਓ ਹੈਗਾ ਲੋਕਾਂ ਨੂੰ ਵੀ ਦੇਖੋ ਗਰਮੀ ਵਿੱਚ ਜਿਆਦਾ ਨੀ ਨਿਕਲਿਆ ਨੀ ਜਾਂਦਾ 'ਤੇ ਬਾਰਿਸ਼ ਵਿੱਚ ਨਿਕਲਣਾ ਨੀ ਚਾਈਦਾ 'ਤੇ ਸਰਦੀਆਂ 'ਚ ਉਦਾਂ ਨੀ ਨਿਕਲਣਾ ਚਾਈਦਾ ਤੁਸੀਂ ਦੇਖ ਸਕ ਦੇ ਜਿਵੇਂ ਸਰਦੀਆਂ 'ਚ ਇੰਨੀ ਧੁੰਦ ਹੁੰਦੀ ਏ ਤੁਸੀਂ ਆਪਣੇ ਘਰ ਤੋਂ ਭਾਵੇਂ ਹਾਂਜੀ ਇੱਕ ਘੰਟਾ ਵੀ ਦੂਰ ਏਨਾ ਰਸਤਾ ਤੁਹਾਨੂੰ ਤਿੰਨ ਤੋਂ ਚਾਰ ਘੰਟੇ ਦਾ ਲੱਗੇਗਾ ਇੰਨੀ ਧੁੰਦ ਹੁੰਦੀ ਏ ਨਾ ਸਾਹਮਣੇ ਕੁਛ ਦਿਖਦਾ ਨੀ ਤੁਸੀਂ ਦੇਖ ਸਕਦੇ ਓ ਧੁੰਦ ਕਾਰਨ ਕਿੰਨੀ ਮਤਲਬ ਕਿ
ਕਿੰਨੇ ਈ ਐਕਸੀਡੈਂਟ ਹੁੰਦੇ ਨੇ ਸਈ ਗੱਲ ਏ ਪਿੱਛੇ ਸਰਦੀਆਂ ਵਿੱਚ ਕਿੰਨੀਆਂ ਈ ਗੱਡੀਆਂ ਲੱਗ ਗੀਆਂ ਨਿਊਜ਼ ਵਿਚ ਆ ਰਿਹਾ ਸੀ ਚਾਲੀ-ਪੰਜਾਹ ਗੱਡੀਆਂ ਲੱਗ ਗਈਆਂ ਆਪਸ 'ਚ ਧੁੰਦ ਦੇ ਕਾਰਨ।
ਹਾਂਜੀ ਓ ਤਾਂ ਦੇਖੋ ਕਿੰਨਾ ਹਾਂ ਕਿੰਨਾ ਰਿਸਕ ਹੈਗਾ ਓ ਪਿੱਛੋਂ ਦੋ ਗੱਡੀਆਂ ਮਤਲਬ ਆ ਤੇਜ਼ ਸਪੀਡ ਤੋਂ ਆਂਦੀ ਐ ਤੇ ਆ ਕੇ ਡਰੈਕਟ ਦੂ ਜੀ ਗੱਡੀ 'ਚ ਵਜਦੀ ਐ ਦੂਜੀ ਗੱਡੀ ਵਿਚ ਅਗਰ ਬੰਦੇ ਹੋਣ, ਬੱਚੇ ਹੋਣ।
ਬਿਲਕੁੱਲ ਸਈ ਗੱਲ ਏ ਬਸ ਐਈ ਗੱਲ ਏ ਨਾ। ਰਿਸਕ 'ਤੇ ਰਹਿੰਦਾ ਈ ਏ ਬਸ ਬ ਲੋਕੀ ਵੇਖਦਾ ਬੱਚਿਆਂ ਦੀ ਛੁੱਟੀਆਂ, ਸਾਡੀ ਛੁੱ ਟੀਆਂ ਜਾਂ ਸਾਡਾ ਮਨ ਉਦਾਸ ਏ 'ਤੇ ਚਲੋ ਛੁੱਟੀਆਂ 'ਤੇ ਚੱਲੇ ਆ ਘੁੰਮਣ ਬਾਰ। ਪਰ ਆਪਣੀ ਹੈਲਥ, ਆਪਣੇ-ਆਪਣੇ ਬਾਰੇ ਨੀ ਸੋਚਦਾ ਵੀ ਸਾਡੀ ਜਾਨ ਨੂੰ ਵੀ ਖ਼ਤਰਾ ਹੈਗਾ।
ਉਈ ਤਾਂ ਗੱਲ ਏ ਲੋਕੀ ਰਿਸਕ ਨੀ ਦੇਖਦੇ ਬਸ ਐਵੇਂ ਨਿਕਲ ਜਾਂਦੇ ਨੇ ਬਾਅਦ ਏ ਪਤਾ ਲੱਗਦਾ ਰਿਸਕ ਜਿਆਦਾ ਸੀਗਾ ਫੇਰ ਉਦੋਂ
ਅਣਹੋਣੀ ਵਗੈਰਾ ਕੁੱਝ ਜੋ ਹੋਣੀ ਹੁੰਦੀ ਓ ਹੋ ਜਾਂਦੈ।
ਸਈ ਗੱਲ ਏ ਫੇਰ ਉਨਾਂ ਨੂੰ ਪਛਤਾਣਾ ਪੈਂਦਾ ਬਾਅਦ ਵਿੱਚੋਂ। ਫਿਰ ਉਨਾਂ ਦੀ ਫੈਮਿਲੀ ਨੂੰ ਵੀ ਪਛਤਾਣਾ ਹੁੰਦਾ ਕਿੰਨੇ ਈ ਲੋਕ ਆ ਰੇ ਸੀਗੇ ਨਿਊਜ਼ ਵਿੱਚ ਬੱ ਚਾਰਿਆਂ ਦਾ ਇਕਲੌਤਾ ਹੈਗਾ ਸੀਗਾ ਬੱਚਾ। ਤੇ ਓ ਚਲਾ ਗਿਆ ਉੱਥੇ ਯਾਤਰਾ 'ਤੇ ਗਿਆ ਸੀ। ਬਸ ਕਿੰਨੇ ਈ ਆ ਰੇ ਹੁੰਦੇ ਨੇ ਦੇਖਿਆ ਸੀ ਪਿਛਲੀ ਵਾਰ ਜਦ ਵੈਸ਼ਨੋ ਦਰਬਾਰ ਲੈਂਡਸਲਾਈਡ ਹੋਇਆ ਸੀ ਤਾਂ ਵੀ ਇੱਕ ਨਵਾਂ ਵਿਆਇਆ ਜੋੜਾ ਗਿਆ ਸੀ ਉੱਥੇ 'ਤੇ ਓ ਵੀ ਉੱਥੇ ਮਤਲਬ ਡੈਥ ਹੋਗੀ ਉਦੀ ਵੀ।
ਜੀ ਉਈਓ ਤਾਂ ਦੇਖੋ ਯਾ ਤਾਂ ਤੁਸੀਂ ਕਿਸਮਤ ਮੰਨ ਲੋ ਉਨਾਂ ਦੀ ਜਾਂ ਤਾਂ ਫੇਰ ਓ ਆਪ ਈ ਮਤਲਬ ਨਾ ਸਮਝ ਸੀ ਕਿ ਬਾਈ ਉਸ ਮੌਸਮ ਵਿੱਚ ਚਲੇ ਗਏ ਜਦੋਂ ਲੈਂਡਸਲਾਈਡ ਦੇ ਪੂਰੇ-ਪੂਰੇ ਹਡਰਡ ਪਰਸੈਂਟ ਚਾਂਸ ਨੇ ਕਿ ਬਾਈ ਹੋਣੀ ਏ।
ਹਾਂ ਬਿਲਕੁੱਲ ਹੁਣ ਤੁਹਾਡੇ ਸਾਹਮਣੇ ਐ ਆਲਾ ਪੂਰਾ ਮ੍ਹੀਨਾ ਸਾਵਣ ਦਾ ਹੈਗਾ ਜੇ 'ਤੇ ਹੁਣ ਤੇ ਤੁਹਾਨੂੰ ਪ ਤਾ ਸਾਰੇ ਮ੍ਹੀਨੇ ਦੇ ਬਾਰਿਸ਼ਾਂ ਹੈ ਈ ਨੇ ਜੇ ਹਜੇ ਵੀ ਲੋਕੀ ਇਸ ਮੌਸਮ ਵਿੱਚ ਵੀ ਨਿਕਲਣ ਨਾ ਸਮਝਣ ਫੇਰ 'ਤੇ ਓ ਆ ਬੈਲ ਮੁਝੇ ਮਾਰ ਆਲਾ ਕੰਮ ਹੋ ਗਿਆ ਨਾ। ਫੇਰ 'ਤੇ ਆਪ ਜਾਂਦੇ ਨੇ, ਹੂੰ।
ਜਿਸ ਹਿਸਾਬ 'ਤੇ ਦੇਖੋ ਜੀ ਬਾਰਿਸ਼ ਚੱਲਦੀ ਏ ਨਾ ਕਾਰ ਚਲਾਣੀ ਵਗੈਰਾ ਸਭ ਚੀਜ਼ ਔਖੀ ਹੋ ਜਾਂਦੀ ਏ ਕਿਉਂਕਿ ਬਾਰਿਸ਼ ਤੁਸੀਂ ਦੇਖ ਸਕਦੇ ਓ
ਜਿੰਨੀ ਤੇਜ਼ ਸਾਰਾ- ਸਾਰਾ ਦਿਨ ਬਾਰਿਸ਼ ਚੱਲਦੀ ਰਹਿੰਦੀ ਐ, ਪਾਣੀ ਭਰਦਾ ਰਹਿੰਦਾ ਸ਼ਹਿਰ ਦੇ ਅੰਦਰ ਨਿਕਲਣਾ ਔਖਾ ਹੋ ਜਾਂਦਾ, ਇਦਰਰੋਂ, ਔਰਦ। ਆਪਣੇ ਅਗਰ ਕਿਸੇ, ਕੰਮ ਤੇ ਵੀ ਜਾਣਾ ਹੋਏ ਨਾ ਨਿਕਲਣਾ ਔਖਾ ਹੋ ਜਾਂਦਾ, ਸ਼ਹਿਰ ਵਿੱਚੋਂ।
ਤੇ ਹੋਰ, ਪੈਰਾਂ ਵਿੱਚ ਇੰਨੀ ਅਲਰਜੀ ਹੋ ਗਈ, ਮੇਰੇ ਵੀ ਆਪ ਵੀ ਕੱਲ ਮੈਂ ਪਾਣੀ ਚਲੀ। ਗੀ ਸੀ ਉਹ ਪੈਰ ਵੀਚ ਇੰਨੀ ਅਲਰਜੀ ਹੋ ਗਈ, ਫੇਰ ਮੈਂ ਇਹਨੂੰ ਕਿਸੇ ਨੇ ਦੱਸਿਆ ਵੀ, ਗਰਮ ਪਾਣੀ ਚ ਨਮਕ ਪਾਕੇ ਨਾ, ਉਹਦੇ ਚ ਡਬੋ ਕੇ ਰੱਖੋ। ਤਾਂ ਤੁਹਾਡੀ ਖ਼ਾਰਸ਼ ਠੀਕ ਹੋਏਗੀ। ਫੇਰ ਮੈਂ ਉਵੇਂ ਹੀ ਕੀਤਾ। ਤੇ ਤਾਂ ਮੇਰੀ ਖ਼ਾਰਸ਼, ਠੀਕ ਹੋਈ ਪੈਰਾਂ ਦੀ। ਇੰਨਾ ਮੁਸ਼ਕਿਲ ਹੋ ਜਾਂਦਾ, ਬਾਰਿਸ਼ਾਂ ਦੇ ਦਿਨਾਂ ਵਿੱਚ, ਤੇ ਮੈਂ ਛੱਤਰੀ ਹਾਂ ਬਸ ਛੱਤਰੀਆਂ ਵਿਕਣੀਆਂ ਸ਼ੁਰੂ ਹੋ ਜਾਂਦੀਆਂ। ਐਸ ਸੀਜਨ ਵਿਚ। ਫੇਰ ਸੰਭਾਲਦੇ ਰਹੋ, ਫੇਰ ਬਾਅਦ ਵਿੱਚੋਂ, ਮੈਂ ਛੱਤਰੀਆਂ ਵੀ ਕੱਲ ਦੋ ਲੈ ਕੇ ਆਈਆਂ ਬ- ਜ਼ਾਰੋ ਦੀ। ਜੇ ਪਿਛਲੀਆਂ ਛੱਤਰੀਆਂ ਵੇਖੀਆਂ ਤੇ ਉਹ, ਚੂਹੇ ਹੀ ਖਾ ਗਏ ਸੀਗੇ ਸਾਰੇ। ਪਤਾ ਨੀ ਕਿੱਥੋਂ ਆ ਜਾਂਦੇ ਨੇ ਚੂਹੇ।
ਅਛਾ ਦੇਖੋ ਛੱਤਰੀਆਂ ਦਾ ਦੇਖੋ ਫੇਰ ਜਿੱਧਰ ਪਾਣੀ ਭਰਿਆ ਹੋਆ, ਉੱਧਰ ਕੰਮ ਨੀ ਆਉਂਦੀ। ਉਵੇ ਬਾਰਿਸ਼ ਤੋਂ ਥੋੜਾ ਬੋਤਾ ਅਗਰ ਘਰ ਦੇ ਨੇੜੇ- ਤੇੜੇ ਜਾਣਾ ਹੋਏ।
ਹਾਂ ਬਸ ਇਹੀ ਗੱਲ ਐ। ਨਾ ਹਾਂ ਬਈ ਸਿਰ ਬੰਦੇ ਦਾ ਬਚ ਜਾਂਦਾ। ਫੇਰ ਸਿਰ ਤੇ ਪਾਣੀ ਪਏ ਨਾ ਤਾਂ ਹੀ, ਬੰਦਾ ਸਭ ਤੋਂ ਪਹਿਲੇ ਬਿਮਾਰ ਹੁੰਦਾ। ਹੂਦਾ ਜੇ, ਸੀਰ ਤੋ ਬਾਚ ਜਾਂਦਾ ਨਾ ਚੱਲ ਪੈਰ ਗਿੱਲੇ ਹੋ ਗਏ। ਫੇਰ ਅਸੀਂ ਉਹਦਾ ਇਲਾਜ ਕਰ ਲਿਆ, ਗਰਮ ਪਾਣੀ ਚ ਨਮਕ ਪਾ ਕੇ। ਸਕਾਈ ਜੀ ਕਰ ਲਈ। ਪੈਰ ਬਚ
ਬਸ ਸ ਹਾ ਹਾਂਜੀ।
ਪੈਰ ਤੇ ਠੰਢ ਲੱਗ ਜਾਂਦੀ ਐ। ਦਵਾਈ ਲੈ ਕੇ ਦਿੱਤੀ ਏ। ਕੀ ਕਰੇ ਫੇਰ ਬੰਦਾ ਹੁਣ, ਤੁਹਾਨੂੰ ਪਤਾ ਹਫ਼ਤਾ ਲੱਗ ਜਾਂਦਾ। ਠੀਕ ਹੋਣ ਤੇ, ਤੇ ਫੇਰ ਸਕੂਲ ਦੀ ਛੁੱਟੀਆਂ ਹੋ ਜਾਂਦੀਆਂ। ਉਹ ਅਲੱਗ।
ਉਹੀ ਤਾਂ ਗੱਲ ਏ ਫੇਰ ਪੜਾਈ ਦਾ ਵੀ ਨੁਕਸਾਨ ਕਿੰਨਾ ਹੋ ਜਾਂਦਾ ਬੱਚਿਆਂ ਦਾ।
ਬੋਤ ਜ਼ਦਾ ਹੋ ਜਾਂਦਾ ਹੁਨਾ ਏ ਓ ਤਾਂ ਹੈ ਹੀ ਮੈਡਮਾਂ ਵੀ ਸਕੂਲ ਏ ਈ ਕਹਿੰਦੀ ਆ ਜੇ ਤੁਸੀਂ ਤੁਹਾਡੀ ਤਬੀਅਤ ਠੀਕ ਨੀ ਹੈ ਤੇ ਤੁਸੀਂ ਘਰ ਬੈਠੋ। ਵੀ ਇੱਕ ਨਾਲ ਫੇਰ ਸਾਰੇ ਬੱਚਿਆਂ ਨੂੰ ਜੁਕਾਮ ਹੋ ਜਾਂਦਾ ਐ, ਐਲਰਜੀ ਹੋ ਜਾਂਦੀ ਐ।
ਸਹੀ ਗੱਲ ਏ, ਵਾਇਰਲ ਹੈਗਾ ਨਾ, ਇੱਕ ਤੋਂ ਦੂਜੇ ਨੂੰ ਤਾਂ ਹੋਏਗਾ ਹੀ ਹੋਏਗਾ।
ਕਿਉਕਿ ਬੱਚੇ ਸਾ, ਮੂੰਹ ਤੇ ਰੁਮਾਲ ਤੇ ਰੱਖਦੇ ਹੈ ਨੀ, ਜਦ ਛਿੱਕ ਮਾਰਦੇ ਨੇ। ਉਹ ਸਾਰ ਰੀ ਇੱਕ ਦੂਜੇ ਦੇ ਉੱਤੇ ਜਾਂਦੀ ਐ, ਤੇ ਫੇਰ ਆਪੇ ਫੈਲਣਾ ਹੀ ਫੈਲਣਾ ਐ। ਜਿੰਨਾ ਮਰਜ਼ੀ ਸਮਝਾਲੋ ਬੱਚਿਆਂ ਕੋਲ, ਕਈ ਵਾਰ ਕਹਿੰਦੇ ਨਾ ਅਸੀਂ ਭੁੱਲ ਗਏ ਸੀ। ਕਈ ਵਾਰ ਕਹਿੰਦੇ ਨੇ ਹੈਂਕੀ ਲੈ ਸਕੂਲ ਲਿਜਾਣਾ ਭੁੱਲ ਗਏ ਸੀ ਰੁਮਾਲ। ਕਈ ਵਾਰ ਕੁਛ ਕਹਿੰਦੇ ਜੇ, ਕਈ ਵਾਰ ਕੁਛ ਕਹਿੰਦੇ ਜੇ, ਬਸ ਇਹ ਤੇ ਹੈ ਹੀ ਐ, ਫੇਰ ਅਸੀਂ ਹੱਥਾਂ ਨਾਲ ਵੀ ਅਗਰ ਰੋਕੀਏ। ਤੇ ਹੱਥ ਅਸੀਂ ਹਾਰੀ ਜਗਾ ਲਾਵਾਂਗੇ। ਉਹ ਤਾਂ ਵੀ ਇਨਫੈਕਸ਼ਨ ਫੈਲਦਾ ਫੇਰ
ਹੂੰ ਚਲੋ ਠੀਕ ਐ ਮੈਂ, ਫੇਰ ਕਰ ਲਾਂਗਾ। ਹੁਨ ਰੋਟੀ ਖਾ ਦੀ, ਠੀਕ, ਸਤਿ ਸ੍ਰੀ ਅਕਾਲ ਜੀ।